ਹੈਲੋ
ਹੈਲੋ
ਹੈਲੋ
ਸਤਿ ਸ਼੍ਰੀ ਅਕਾਲ ਭੈਣ ਜੀ
ਹੈਲੋ ਜਰਾ ਜ਼ੋਰ ਦੀ ਬੋਲੋ ਤੁਹਾਡੀ ਤੇ ਅਵਾਜ਼ ਹੀ ਨਇ ਆ ਰਹੀ
ਬਿਲਕੁਲ ਵੀ ਨਹੀਂ ਆ ਰਹੀ ਕਿ ਥੋੜੀ ਥੋੜ੍ਹੀ ਆ ਰਹੀ ਹੈ
ਹੈਲੋ
ਹੈਲੋ
ਤੁਹਾਡੀ ਆਵਾਜ਼ ਨੀ ਆ ਰਹੀ ਹੈਲੋ ਹੈਲੋ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਭੈਣ ਜੀ ਆ ਰਹੀ ਆਵਾਜ਼
ਹੈਲੋ ਸਤਿ ਸ਼੍ਰੀ ਅਕਾਲ
ਪਹਿਨ ਆਵਾਜ ਆ ਰਹੀ ਹੈ
ਆਵਾਜ਼ ਤੇ ਆ ਰਹੀ ਹੈ ਪਰ ਬੜੀ ਆਹਿਸ ਤਾਂ ਆ ਰਹੀ ਹੈ ਥੋੜੀ ਆਵਾਜ਼ ਤੁਸੀਂ ਉੱਚੀ ਕਰੋ ਉੱਧਰੋਂ
ਨਹੀਂ ਆਵਾਜ਼ ਉੱਚੀ ਆਈ ਹੈ
ਹੋਰ ਸਭ ਵਧੀਆ
ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ
ਹਾਂ ਹੋਰ ਕੀ ਸ਼ਾਮੀ ਕੀ ਕਰ ਰਹੇ ਹੋ ਅੱਜ ਕੱਲ੍ਹ
ਅਜੇ ਤਾਂ ਮੈਂ ਬੈਠੀ ਹੋਈ ਹਾਂ ਚਾਹ ਪੀ ਰਹੀ ਹਾਂ ਤੁਸੀਂ ਕੀ ਕਰ ਰਹੇ ਹੋ
ਕੁਝ ਖਾ ਬਣਾ ਰਹੇ ਹੋ ਜਾਂ ਪੜ੍ਹ ਰਹੇ ਹੋ ਕੀ ਕਰ ਰਹੇ ਹੋ
ਨਹੀਂ ਨਹੀਂ ਮੈਂ ਚਾਹ ਪੀ ਰਹੀ ਹਾਂ ਤੁਸੀਂ ਕੀ ਕਰ ਰਹੇ ਹੋ
ਹਾਂ ਉਹੀਓ ਪੁੱਛਦੀ ਪਈਆਂ ਕੁੱਛ ਖਾ ਰਹੇ ਹੋ ਜਾਂ ਬਣਾ ਰਹੇ ਹੋ ਜਾਂ ਪੜ ਰਹੇ ਹੋ ਕੀ ਕਰ ਰਹੇ ਹੋ
ਮੈਂ ਕਹਿ ਰਹੀ ਹਾਂ ਮੈਂ ਚਾਹ ਪੀ ਰਹੀ ਹਾਂ ਚਾਹ
ਚ ਪੀਤੀ ਹੈ
ਹਾਂਜੀ-ਹਾਂਜੀ ਚਾਹ ਪੀਤੀ ਹੈ।
ਹੋਰ ਲੈ ਤੇ ਕੁਛ ਬਣਾਇਆ, ਨੀ ਕੋਈ ਨਵਾਂ-ਨਵਾਂ ਟਰਾਈ ਕਰਨਾ ਸੀ।
ਅੱਜ ਗਰਮੀ ਬਹੁਤ ਸੀ ਬਣਿਆ, ਹੀ ਨਹੀਂ ਮੈਂ ਨਾਲ ਬਿਸਕਿਟ ਖਾ ਲਏ ਤੁਸੀਂ ਕੀ ਕਰ ਰਹੇ ਹੋ।
ਮੈਂ ਕੀ ਕਰਨਾ ਵੀੇ ਮੈਂ ਬੱਚੇ ਹੁਣੇ ਕਹਿੰਦੇ ਪੇ ਸੀ, ਕੁੱਛ ਖੁਵਾਓ ਕੁੱਛ ਖੁਵਾਓ। ਮੈਂ ਕਿਹਾ ਅਜ ਮੇਰਾ ਮਨ ਹੀ ਹੈ ਤੁਸੀਂ ਮੈਂਗੋ ਸ਼ੇਕ ਪੀ ਲੋ, ਤੇ ਇੱਕ ਦਾ ਤੇ ਮੂੰਹ ਬਣ ਗਿਆ ਮੈਂਗੋ ਸ਼ੇਕ ਦੇ ਨਾਮ ਤੋਂ,
ਤੁਸੀਂ ਉਹਨਾ ਨੂੰ ਕੁਝ ਬਣਾ ਕੇ ਖਵਾ ਦੋ।
ਮਨ ਨਹੀਂ ਸੀ ਕਰ ਰਿਹਾ। ਉਹ ਤੇ ਹੁਣ ਬਣਾਣਾ ਹੀ ਪੈਣਾ,
ਬੱਚੇ ਦੇ,
ਹੁਣ ਤਾਂ ਬਣਾਣਾ ਹੀ ਪੈਣਾ। ਹ ਢਿਡ ਤੇ ਵੇਖਦੇ ਹੀ ਆ ਇਹਨਾਂ ਦਾ, ਪਰ ਕਿਸੇ ਵੇਲੇ ਵਰਾਇਟੀ ਚਾਹੀਦੀ ਹੁੰਦੀ ਹੈ, ਤੇ ਮੰਗਦੇ ਨੇ ਮੋਮੋ ਸਪਰਿੰਗ ਰੋਲ ਤੇ ਉਹ ਤੇ ਨੀ ਮੈਂ ਅਜੇ ਬਣਾਣ ਲੱਗੀ।
ਬਣਾ ਦਿਓ ਨਾ ਛੋਟੇ ਬੱਚੇ ਨੇ, ਉਹਨਾਂ ਦੀ ਉਮਰ ਹੀ ਖਾਣ ਪੀਣ ਦੀ।
ਪਰ ਅੱਜ-ਕੱਲ ਹੀ ਉਹ ਤੇ ਚੀਜ਼ ਖਰਾਬ ਲੱਗਦੀ।
ਨਹੀਂ ਆਟੇ ਵਾਲੇ ਮੋਮੋ ਵੀ ਮਿਲਦੇ ਨੇ ਬਜ਼ਾਰੋਂ ਤੁਸੀਂ ਮਨੂੰ ਖਵਾਓ ਪਤਾ ਸ਼ਾਮੀ ਬੱਚਿਆਂ ਦਾ ਨਵਾਂ ਨਵਾਂ ਕੁਛ ਖਾਣ ਦਾ ਮਨ ਕਰਦਾ ਹੈ ਤੁਸੀਂ ਖਵਾਓਗੇ ਨੀ ਫਿਰ ਉਹਨਾਂ ਦਾ ਮੂੰਹ ਹੀ ਬਣਨਾ।
ਇਹ ਵੀ ਗੱਲ ਠੀਕ ਹੈ।
ਬਿਲਕੁਲ ਤੁਸੀਂ ਵੱਡੇ ਹੋ ਤੁਹਾਡਾ ਚਾਹ ਪੀ ਕੇ ਗੁਜਾਰਾ ਹੋ ਸਕਦਾ। ਲੇਕਿਨ ਛੋਟੇ ਬੱਚਿਆਂ ਤਾਂ ਨਹੀਂ ਹੋ ਸਕਦਾ ਨਾ ਉਹਨਾਂ ਨੂੰ ਮੋਮੋ, ਸਪਰਿੰਗ ਰੋਲ, ਨਿਊਡਲਸ ਜਾਂ ਫਿਰ ਪਨੀਰ ਕਹਿ ਰਹੇ ਹੋ ਤੁਸੀਂ ਪਨੀਰ ਬਣਾ ਦੋ। ਹਾਂਜੀ ਹਾਂਜੀ ਬਿਲਕੁਲ।
ਹੁਣ ਪਨੀਰ ਦਾ ਕੀ ਬਣਾਵਾਂ ਸ਼ਾਮੀ ਸਬਜ਼ੀ ਬਣਦੀ ਸਬਜ਼ੀ ਤੇ ਹੁਣ ਮੈਨੂੰ ਮੈਂ ਅੱਛਾ ਸਨੈਕਸ ਤੁਸੀਂ ਕਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਬਣਾਦੇ ਹੋ ਸਨੈਕਸ ਤੁਸੀਂ ਸਿਖਾਓ।
ਪਨੀਰ ਦੇ ਫੁਲਕੇ ਜਾਂ ਫਿਰ ਚਲੀ ਪਨੀਰ ਬਣਾ ਦੋ ਸੂਸ ਪਾ ਕੇ ਸਨੈਕਸ ਬਣਾ ਦੋ ਤੁਸੀਂ ਪਨੀਰ ਦਾ ਰੋਲ ਵੀ
ਸੋਸ ਪਾ ਕੇ ਰੋਲ ਕਿਸ ਤਰ੍ਹਾਂ ਬਣਾ ਅੱਛਾ ਵਾਹ
ਹਾਂਜੀ-ਹਾਂਜੀ।
ਅੱਛਾ ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਐਵੇ ਕਿ ਮੇਰਾ ਮਨ ਨਹੀਂ ਹੈ।
ਨਹੀਂ-ਨਹੀਂ, ਮੈਂ ਦੱਸ ਰਹੀ ਹਾਂ ਕਿ ਤੁਸੀਂ ਬਣਾ ਸਕਦੇ ਹੋ ਉਦਮ ਦੀ ਗੱਲ ਹੈ ਭੈਣ
ਹਾਂ-ਹਾਂ, ਕਿਆ। ਹਾਂਜੀ-ਹਾਂਜੀ, ਉਦਮ ਤਾਂ ਚਾਹੀਦਾ ਹੀ ਹੈ, ਬਣਾਉਣ ਵਾਸਤੇ ਤੇ। ਕੋਈ ਨੀ ਕੋਈ ਰੈਸਿਪੀ ਸ਼ੇਅਰ ਬਤਾਓ, ਨਾ ਫੇਰ ਸ਼ੇਅਰ ਕਰੋ ਮੇਰੇ ਨਾਲ ਮੈਨੂੰ ਦੱਸੋ। ਸੋ ਪਨੀਰ ਦਾ ਸਨੈਕਸ ਕਿਸ ਤਰ੍ਹਾਂ ਬਣਾਈ ਦਾ ਪਕੌੜੇ
ਪਕੌੜੇ ਤਾਂ ਬਹੁਤ ਗਰਮੀ ਹੈ, ਪਕੌੜੇ ਤਾਂ ਖਾਧੇ ਨੀ ਜਾਣਗੇ।
ਨਾ-ਨਾ-ਨਾ
ਹਾਂ ਤੁਸੀਂ ਆ ਤੇ ਪਨੀਰ ਨੂੰ ਪਨੀਰ ਨੂੰ ਤਵੇ 'ਤੇ ਸਿੰਪਲ ਫਰਾਈ ਕਰਕੇ ਵੀ ਦੇ ਸਕਦੇ ਹੋ ਸ਼ੈਲੋ ਫਰਾਈ
ਅੱਛਾ।
ਜਾਂ ਫੇਰ ਤੁਸੀਂ ਪਨੀਰ ਦਾ ਰੋਲ ਬਣਾ ਸਕਦੇ ਹੋ, ਪਨੀਰ ਨੂੰ ਛੋਟੇ ਛੋਟੇ ਟਾ ਕਰਕੇ ਸੋਸ ਪਿਆਜ ਕੱਚੇ ਕੈਪਸੀਕਮ ਚਪਾਤੀ ਰੋਲ ਬਣਾ ਕੇ ਦੇ ਸਕਦੇ ਹੋ, ਜਾਂ ਫਿਰ ਤੁਸੀਂ ਸਨੈਕਸ ਬਣਾ ਸਕਦੇ, ਹੋ ਸੋਸ ਸੂਸ ਪਾ ਕੇ ਚਿਲੀ ਸੋਸ ਟੋਮੈਟੋ ਸੋਸ ਸੋਇਆ ਸੋਸ
ਹੁਣ ਸਾਰਿਆ ਨੂੰ ਸੋਟੇ ਕਰਕੇ ਤੁਸੀਂ ਕਰ ਸਕਦੇ ਹੋ ਭੈਣ ਤੁਸੀਂ ਬਣਾਓ ਮੈਨੂੰ ਵੀ ਬੁਲਾਓ
ਆਾਏ ਹਾਏ ਮਨ ਤੁਹਾਡਾ ਵੀ ਕਰ ਰਿਹਾ ਲੱਗਦਾ।
ਹਾਂ ਗਰਮੀ ਬਹੁਤ ਨਾ ਬਣਾ ਬਣਾਇਆ, ਮਿਲ ਜਾਏ ਤਾਂ ਅੱਛੀ ਗੱਲ ਹੈ।
ਅੱਛਾ ਜੀ ਕੋਈ ਨੀ ਮੈਂ‌ ਬਨਾਨੀ ਆ ਬਨਾਨੀ ਹਾ ਕੋਈ ਬਿੱਨ ਲੱਗੇਗਾ, ਅੱਧਾ ਘੰਟਾ ਫੇਰ ਆ ਜਾਓ ਤੁਸੀਂ ਵੀ ਖਾਲੋ। ਹਨਾ।
ਤੁਸੀਂ ਫ਼ੋਨ ਕਰ ਲੈਣਾ ਮੈਂ ਆ ਜਾਂਗੀ।
ਹਾਂ ਹਾਂ ਜ਼ਰੂਰ ਮੈਂ ਸੋਚ ਰਹੀ ਹਾਂ। ਪਨੀਰ ਨੂੰ ਅਹ ਪੀਸਿਸ ਕੱਟ ਕੇ ਨਾ ਉਹਨੂੰ ਇੱਕ ਹਲਕਾ ਹਲਕਾ ਹਲਕਾ ਫਰਾਈ ਕਰ ਲਾਂ ਹਲਕਾ ਜਿਆਦਾ ਨ ਕਰਾਂ ਹਲਕਾ ਹਲਕਾ ਫਰਾਈ ਕਰਕੇ ਤੇ ਕੋਈ ਲ ਪਿਆਜ ਚ ਉਹ ਵਾਲੀ ਨੀ ਚਿੱਲੀ ਚੀਜ਼ ਚ ਪਾਈ ਤੇ ਉਸ ਤਰ੍ਹਾਂ ਪਿਆਜ ਅਹ ਬੰਦ ਗੋਭੀ ਥੋੜੀ ਉਹ, ਸ਼ਿਮਲਾ ਮਿਰਚ ਹਾਂ ਸਕਿਏਰ ਸਕਿਏਰ ਕੱਟ ਕੇ ਨਾ, ਹਲਕਾ ਹਲਕਾ ਉਪ ਕਰਕੇ ਫਿਰ ਵਿੱਚ ਪਾਉਂਦੀ ਹਾਂ ਪਨੀਰ ਫਿਰ ਤਿੰਨੋ ਸੋਸ ਵਗੈਰਾ ਮਿਕਸ ਕਰਕੇ ਤਾਂ ਫੇਰ ਮੈਂ ਸੋਚਦੀ ਹਾਂ ਇਹ ਕੋਈ ਨਵੀਂ ਨਵੀਂ ਚੀਜ਼ ਬਣ ਜਾਏਗੀ ਹਨਾ।
ਹਾਂ ਉਹੀ ਸਨੈਕਸ ਹੀ ਬਣ ਜਾਣਗੇ ਮਜ਼ਾ ਵੀ ਆਏਗਾ ਖਾਣ ਦਾ।
ਫਿਰ ਫੇਰ ਤੁਸੀਂ ਵੀ ਆ ਜਾਣਾ। ਬਣਾ ਕੇ ਫੇਰ ਮੈਂ ਤੁਹਾਨੂੰ ਵੀ ਬੁਲਾਣੀ ਜ਼ਿਆਦਾ ਬਣਾਵਗੀ ਮੈਂ ਜ਼ਿਆਦਾ ਖਾਣੇ ਆ ਫਿਰ ਅੱਛਾ।
ਚਲੋ ਠੀਕ ਹੈ ਬਹੁਤ ਜ਼ਿਆਦਾ ਖਿਲਾਾਂਗੇ ਤੇ ਨਾਲ ਕੀ ਪੀਣਾ ਐ। ਬਣਾਵਾਾਂ ਸ਼ੇਕ ਬਣਾਵਾਾਂ?
ਨਹੀਂ ਫੇਰ ਰ ਤੂੰ ਤੁਵਾਨੂੰ ਬਹੁਤ ਖੇਚਲ ਹੋ ਜੇਗੀ ਸ਼ੇਕ ਮੈਂ ਬਣਾ ਕੇ ਲੈ ਆਨੀ ਆਂ।
ਵਾਹ ਜੀ ਵਾਹ ਐ ਹੁੰਦੀ ਏ ਡਨ।
ਓਹ ਲੈ ਆਹ ਮੈਂ ਭਿੱਜਵਾਂ
ਹਾਂ ਫੇਰ ਤੁਸੀਂ ਵੀ ਤੇ ਪੀਣਾ।
ਅਛਾ ਇਹਦਾ ਮਤਲਬ ਆਮ ਮੈਂ ਭਿਜਵਾਵਾਂ? ਤਾਂ ਮੈਂ ਪੀਣਾ ਇਸ ਕਰਕੇ ਕਿਉਂ ਤੁਸੀਂ ਕਿਉਂ ਨੀ ਅੰਬ ਲੈ ਕੇ ਆ ਸਕਦੇ ਹੋ ਤੁਸੀਂ ਲੈ ਕੇ ਆਓ ਨਾ,
ਅੰਬ ਮਹਿੰਗੇ ਬਹੁਤ ਨੇ।
ਅੱਛਾ ਜੀ ਨਹੀਂ ਨਹੀਂ ਮੈਂ ਤੇ ਹੁਨੇ ਹੁਨੇ ਲੈ ਕੇ ਆਈ ਆਂ। ਅਸੀਂ ਤੇ ਹੁਣੇ ਹੁਣੇ ਪੇਕਿਓ ਵਾਪਸ ਆਏ ਹਾਂ ਅੰਬ ਖੂਬ ਸਾਰੇ ਲੈ ਕੇ ਆਏ ਉੱਥੋਂ। ਇੱਕ ਇੱਕ ਪੇਟੀ।
ਤੁਸੀਂ ਬਿਲਾਓਗੇ?
ਤਾਂ ਹੀ ਤੇ ਮੈਂ ਕਹਿ ਰਹੀ ਹਾਂ ਆਜੋੋ। ਸਨੈਕਸ ਵੀ ਬਣਾਵਾਂਗੀ ਮੈਂਗੋ ਸ਼ੇਕ ਵੀ ਅੱਜ ਏਕ ਪਾਰਟੀ ਕਰਨੀ ਛੋਟੀ ਛੋਟੀ,
ਤੁਵਾਨੂੰ ਖੇਚਲ ਤੇ ਨੀ ਹੋਈ ਨੀ ਗਰਮੀ ਚ ਤੁਸੀਂ ਹੁਨੇ ਕਹਿ ਰਹੇ ਸੀ ਬਹੁਤ ਗਰਮੀ ਹੈ ਕੁਝ, ਨਹਾਨ ਦਾ ਮਨ ਨੀ ਕਰ ਰਿਹਾ।
ਹਾਂ ਇਹ ਤੇ ਹੈ ਲੇਕਿਨ ਕੋਈ ਗੱਲ ਨੀ ਆਓ ਫੇਰ ਪਾਰਟੀ ਕਰੀਏ ਤੇ ਫਿਰ ਤੇ ਬਣਾ ਲਾਂਗੇ।
ਚਲੋ ਕੋਈ ਨੀ ਕਿਸੀ ਹੋਰ ਦਿਨ ਕਰ ਲਾਂਗੇ ਤੁਸੀਂ ਆਪਣੇ ਬੱਚਿਆਂ ਨੂੰ ਖਵਾ ਲੋ।
ਨਹੀਂ ਤੁਸੀਂ ਵੀ ਆਓ ਬੱਚੇ ਵੀ ਅਗਰ ਹੁਣ ਬਨਾਣ ਤੇ ਲੱਗੀ ਆ ਦੇਖੋ। ਬੱਚੇ ਤੇ ਖਾਣਗੇ ਈ ਤੇ ਬਣਾਵਾਂਗੀ ਫੇਰ ਤੁਸੀਂ ਵੀ ਆਜੋ। ਤੁਸੀਂ ਕੇੜਾ ਦੂਰ ਰਹਿੰਦੇ ਔ ਕੋਲ ਈ ਹੋ।
ਕਹਿਣਗੇ ਤੇ ਅਸੀਂ ਸਮਝਾ ਦਾਂਗੇ ਆਂਟੀ ਨੇ ਡਿਸਟਰਬ ਨਹੀ ਕੀਤਾ ਬਲਕਿ ਆਂਟੀ ਦੇ ਕਰਕੇ ਹੀ ਬਣਾ ਰਹੀ
ਮਤਲਬ ਤੁਹਾਡੇ ਬੱਚੇ ਕਹਿਣਗੇ।
ਨਹੀਂ ਨਹੀਂ ਨਹੀਂ ਵੀ ਕਹਿਣਗੇ ਐਸੀ ਕੇੜੀ ਗੱਲ ਹੈ। ਬੱਚੇ ਕਿਉਂ ਕਹਿਣਗੇ ਅਗਰ ਮੈਂ ਤੇ ਕਹਿ ਰਹੀ ਆਂ ਨਹੀਂ ਨਹੀਂ ਨਹੀਂ ਨਹੀਂ। ਐਕਚੁਲੀ ਮੈਂ ਕਹਿ ਰਹੀ ਹਾਂ ਅਗਰ ਬੱਚੇ ਕਹਿਣਗੇ ਤੇ ਮੈਂ ਉਹਨੂੰ ਸਮਝਾਵਾਂ ਗੀ ਬੇਟੇ, ਮੈਂ ਤੁਹਾਡੇ ਆਸਤੇ ਬਣਾ ਰਹੀ ਆਂ। ਉਹ ਤੇ ਆਂਟੀ ਆਏ ਨੇ ਉਹ ਵੀ ਖਾਣਗੇ ਨਾਲੇ ਮੇਰੇ ਬੱਚੇ ਇਸ ਤਰ੍ਹਾਂ ਦੇ ਨੀ ਹੈ ਉਹ ਨੀ ਕਹਿਣ ਗੇ।
ਨਹੀਂ ਪਰ ਲੇਕਿਨ ਜੋ ਅੱਜ ਕੱਲ ਦੇ ਬੱਚੇ ਹੈਗੇ ਨੇ ਨਹੀਂ ਨਹੀਂ ਜੇੜਾ ਅੱਜ ਕੱਲ ਦੇ ਬ ਚੰਗੇ ਨੀ ਉਹਨਾਂ ਦੀ ਥੋੜ੍ਹੀ ਪ੍ਰਾਈਵੇਸੀ ਵਾਲਾ ਮੈਟਰ ਬਹੁਤ ਹੁੰਦਾ। ਤਹੀਓ ਕਿ ਪ੍ਰਾਈਵੇਸੀ ਡਿਸਟਰਬ ਨਾ ਕਰਤੀ ਹੋਏ।
ਉਹ ਨਹੀਂ ਨਹੀਂ ਇਹ ਗੱਲ ਮੈਂ ਮੰਨੀ ਆ ਤੁਹਾਡੀ।
ਪੰਜ ਦਸ ਮਿੰਟ ਦੀ ਗੱਲ ਹੈ ਮੈਂ ਆ ਜਾਂਗੀ ਮੇਰਾ ਮਨ ਕਰ ਗਿਆ ਹੁਣ ਖਾਣ ਦਾ।
ਸਕੂਟੀ ਚਲਾ ਲੈਂਦੇ ਓ?
ਹਾਂਜੀ।
ਸਕੂਟੀ ਚਲਾ ਲੈਂਦੇ ਔ?
ਸਕੂਟੀ ਹਾਂ ਰੇੜ ਲੈਂਨੀ ਆ ਥੋੜ੍ਹੀ ਥੋੜ੍ਹੀ। ਪਰ ਪਹੁੰਚ ਨਹੀਂ ਸਕਦੇ ਤੁਹਾਡੇ ਘਰ ਸਕੂਟੀ 'ਚ।
ਅੱਛਾ, ਤੇ ਸਿੱਖੋ ਫੇਰ, ਸਿੱਖੋ। ਪੈਦਲ ਆਣਾ ਪੈਣਾ ਤੇ ਕੋਈ ਗੱਲ ਨੀ ਪੰਜ ਮਿੰਟ ਦਾ ਰਸਤਾ ਹੈ। ਪੰਜ ਮਿੰਟ ਦਾ ਰਸਤਾ ਹੈ ਪੰਜ ਮਿੰਟ ਚ ਆਜੋ ਕਿਉਂ ਹਿੰਮਤ ਕਿਉਂ ਨਹੀਂ ਪੈਂਦੀ ਮੈਨੂੰ ਮੈਂ ਦੋ ਵਾਰ ਡਿੱਗ ਚੁੱਕੀ ਆ।
ਲਥੋਂ
ਮੈਂ ਮੈਂ ਦੋ ਵਾਰ ਡਿੱਗ ਚੁੱਕੀ ਆਂ। ਤੀਜੀ ਵਾਰ ਮੈਂ ਟਰਾਈ ਈ ਨੀ ਕੀਤਾ।
ਕੋਈ ਵਾਰੀ ਡਿੱਗੋ ਕੋਈ ਗੱਲ ਨੀ ਡਿੱਗ ਡਿੱਗ, ਕੇ ਸਿੱਖਦਾ ਬੰਦਾ ਮੈਂ ਤੇ ਹਜੇ ਤੱਕ ਡਿੱਗੀ ਨੀ ਸ਼ਾਇਦ, ਤਾਂ ਹੀ ਨਹੀਂ ਸਿੱਖ ਪਾਈ, ਇੱਕ ਵਾਰੀ ਡਿੱਗਣਾ ਵੀ ਜ਼ਰੂਰੀ ਏ।
ਅੱਛਾ, ਫਿਰ ਅੱਜ ਹੀ ਟ੍ਰਈ ਕਰਲੋ।
ਤੁਹਾਡਾ ਮਤਲਬ, ਤੁਹਾਡਾ ਮਤਲਬ, ਮੈਂ ਡਿੱਗਾ ਤੇ ਤੁਹਾਡੇ ਘਰ ਨਾ ਆਵਾਂ।
ਅੱਛਾ, ਨਹੀ, ਨਹੀ, ਨਹੀ, ਮੇਰਾ ਮਤਲਬ ਅੱਜ ਖਾ ਕੇ, ਜਦੋਂ ਰਾਤੀ ਆਫਟਰ ਡਿਨਰ, ਸਿੱਖੋ ਡਿੱਗ ਜਿਉਗੇ ਕੋਈ ਗੱਲ ਨੀ, ਦੁਆਰਾ ਖੜੇ ਹੋ ਜਾਇਓ।
ਅੱਛਾ, ਪੂਰਾ, ਪੂਰਾ, ਬੋਲਣਾ ਪੈਂਦਾ ਹੈ ਨਾ। ਤੁਸੀਂ ਅੱਧੀ ਗੱਲ ਕੀਤੀ ਮੈਨੂੰ ਲੱਗਿਆ, ਤੁਸੀਂ ਮੈਨੂੰ ਕਹਿ ਰਹੇ ਹੋ ਕਿ ਤੁਸੀਂ ਚਲਾ ਕੇ ਆਓ ਤੇ ਡਿੱਗ ਮੇਰੇ ਘਰ ਤੱਕ ਹੀ ਨਾ ਪਹੁੰਚੋ।
ਆਵਾ 'ਚ ਹੀ ਪਇਆ ਗਿਆ, ਕਦੀ ਹੋ ਸਕਦਾ, ਇਹ ਕਦੀ
ਓਹੀ ਤੇ, ਮੈਨੂੰ ਐਕਸਪੈਕਟੇਸ਼ਨਸ ਹੀ ਨਹੀਂ ਸੀ।
ਅੱਛਾ। ਨਹੀ-ਨਹੀ, ਮੈਂ ਐਸੀ ਕੋਈ ਗੱਲ ਨਹੀ ਏ। ਤੁਸੀ ਆਓ, ਤੁਸੀ ਖਾਓ-ਪੀਓ ਮੈਂ ਲੱਗੀ ਆ ਸਟਾਰਟ ਕਰਨ ਬਨਾਨਾ। ਹੈਂ! ਤੇ ਸਾਰਾ ਕੁਛ ਘਾਰ ਹੀ ਹੈ, ਉਸ ਟੈਮ ਮੈਨੂੰ ਕੁਛ ਲੈਣ ਦੀ ਜ਼ਰੂਰਤ ਈ ਨਹੀ ਹੈ। ਤੁਸੀਂ ਬੱਸ ਪਹੁੰਚੋ, ਇਸ ਟਾਈਮ ਮੈਂ
ਤੇ ਨ ਮੈਂ, ਲੈਂਦੀ ਆਵਾਂਗੀ।
ਨਹੀਂ-ਨਹੀਂ ਕੁੱਛ ਨੀ ਚੇਦਾ, ਨਾ-ਨਾ ਇਸ ਟਾਈਮ ਸਭ ਹੈ, ਤੁਸੀ ਨਿਕਲੋ। ਤੁਹਾਡੇ ਪਹੁੰਚਣ ਤਿਕਣ, ਫਿਰ ਮੈਂ ਬਣਾਲਾਂਗੀ।
ਅੱਛਾ, ਤੇ ਹੁਣ ਬਣਾਣਾ ਸਟਾਰਟ ਕਰੋਗੇ? ਹਾਂਜੀ-ਹਾਂਜੀ ਵੱਧੀਆ ਲਾਈਟ ਹੈਗੀ, ਤੁਹਾਡੀ?
ਲਾਈਟ ਤੇ ਹੈ ਲਾਈ
ਅੱਛਾ, ਸਾਡੀ ਨਹੀਂ ਹੇਗੀ ਲਾਈਟ।
ਤੇ ਕੋਈ ਨੀ ਸਗੋਂ ਆਓ ਇੱਧਰ, ਲਾਈਟ ਵੀ ਹੈ।
ਐ ਨਾ ਹੋਵਾ ਮੈਂ ਆਵਾ, ਤ ਲਾਈਟ ਚੱਲਜੇ।
ਕੋਈ ਗੱਲ ਨੀ ਇਨਵਰਟਰ ਹੈਗਾ, ਟੈਨਸ਼ਨ ਨੀ ਲਵੋ।
ਤੁਸੀਂ ਹੱਸਦੇ ਬਹੁਤ ਸੋਹਣੋ।
ਅੱਛਾ। ਠੀਕ ਹੈ, ਆਜਾਓ, ਆਜੋ, ਆਜੋ। ਠੀਕ, ਓਕੇ-ਓਕੇ-ਓਕੇ, ਬਾਏ-ਬਾਏ-ਬਾਏ।